ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਏ?
ਵਧੀਆ, ਤੁਸੀਂ ਸੁਣਾਓ?
ਬੱਸ ਅਸੀਂ ਵੀ ਵਧੀਆ।
ਅੱਜ ਕਿਵੇਂ ਯਾਦ ਕਰ ਲਿੱਤਾ ਤੁਸੀਂ?
ਬਸ ਕਰ ਲਿਆ ਆ ਮੈਂ ਕਿਹਾ ਕੁਛ, ਰੈਸਪੀ ਬਾਰੇ ਕੁਛ ਪੁੱਛ ਲਈਏ?
ਅੱਛਾ ਜੀ, ਰੈਸਿਪੀ ਪੁੱਛਨੀ ਅਜ ਤੁਸੀਂ। ਅਸੀਂ ਤੇ ਅੱਜ ਹਜੇ ਕੁਛ ਨੀ ਬਣਾਇਆ, ਜਿਹਦੀ ਰੈਸਪੀ ਤੁਹਾਨੂੰ ਦੱਸਦੀਏ।
ਹਾਂ, ਹੋਰ?
ਬਸ ਜੀ ਸਭ ਵਧੀਆ, ਰੋਟੀ ਪਾਣੀ ਤੋਂ ਵਿਹਲੇ ਹੋਏ ਆ ਬਸ ਹੁਣ। ਘਰ ਦੇ ਕੰਮ ਰਹਿ ਗਏ ਨੇ ਥੋੜੇ ਬਹੁਤੇ, ਉਹ ਨਿਪਟਾਵਾਂਗੇ।
ਹਮ।
ਬਸ ਏਦਾਂ ਹੀ ਸਾਰਾ ਦਿਨ, ਘਰ ਦੇ ਕੰਮ ਤੇ ਕਿੱਥੇ ਮੁੱਕਨੇ ਅ ਸੀਂ ਮੁੱਕ ਜਾਣਾ, ਕੰਮ ਨੀ ਮੁੱਕਣੇ, ਹੋਰ।
ਹੋਰ, ਹੋਰ ਸੁਣਾਓ?
ਬਸ, ਸਭ ਵਧੀਆ। ਦਿਨ ਦਾ ਪਤਾ ਨੀ ਲੱਗਦਾ ਤੇ ਉੱਠੇ ਆ ਲੱਗਦਾ, ਛੇ ਵਜੇ ਤੇ ਉੱਠੇ ਦੇ ਆ। ਮੈਂ ਕਿਹਾ, ਸਵੇਰ ਛੇ ਵਜੇ ਦੇ ਉੱਠੇ ਦੇ ਆ, ਬਾਰਾਂ ਇੱਕ ਵੱਜ ਗਿਆ। ਪਤਾ ਵੀ ਨੀ ਲੱਗਿਆ ਟਾਈਮ ਦਾ।
ਬੜੀ ਜਲਦੀ ਉਠ ਜਾਂਦੇ, ਛੇ ਵਜੇ।
ਬਸ ਜੀ ਸਵੇਰੇ ਯੋਗਾ ਵਗੈਰਾ ਤੇ ਜਾਣਾ ਹੁੰਦਾ ਨਾ। ਤੇ ਉਹ ਰੂਟੀਨ ਬਣੀ ਦੀ ਆਪਣੀ, ਤੇ ਫਿਰ ਬਸ। ਛੇ ਤੋਂ ਸੱਤ -ਸਾਢੇ ਸੱਤ ਵੱਜ ਜਾਂਦੇ ਯੋਗਾ ਤੋਂ ਆਂਦਿਆ। ਫਿਰ ਉਸ ਤੋਂ ਬਾਦ ਨਾ, ਘਰ ਆ ਕੇ ਥੋੜੀ ਦੇਰ ਰੈਸਟ ਕਰ ਲਿੱਤੀ, ਚਾਹ ਵਗੈਰਾ, ਨਾ ਲਿੱਤੀ, ਫਿਰ ਉਸ ਤੋਂ ਬਾਅਦ ਨਾਸ਼ਤਾ ਵਗੈਰਾ ਡਿਊਟੀ ਹੋ ਗਈ, ਆਟਾ ਵਗੈਰਾ ਗੁੰਨਿਆ। ਤੇ ਬਸ, ਸਾਰਾ ਦਿਨ ਏਦਾਂ ਹੀ ਨਿਕਲ ਜਾਣਾ ਜੀ।
ਚਲੋ ਵਧੀਆ। ਹੋਰ ਦੱਸੋਗੇ ਬਈ ਆਪਣੀ, ਰੋਟੀ ਅਜੇ ਬਣਾਵਾਂਗੇ, ਨਿਊਟਰੀ ਬਣਾਣ ਦਾ ਪ੍ਰੋਗਰਾਮ ਹੈਗਾ, ਨਿਊਟਰੀ ਬਣਾਨੀ ਮੈਂ।
ਨਿਊਟਰੀ ਕਿਵੇਂ ਸੁੱਕੀ, ਜਾਂ ਇੱਕ ਦੂਸਰੀ ਬਣਦੀ ਐ
ਦਹੀਂ ਪਾ ਕੇ ਪਾਣਾ ਆਵਾਂਗੇ ਮਤਲਬ ਕਿ ਨਾ ਸੁੱਕੀ, ਨਾ ਤਰੀ ਵਾਲੀ।
ਅੱਛਾ ਜੀ, ਉਹ-ਉਹ ਕਿਵੇਂ, ਉਹ ਕਿਵੇਂ ਬਣਦੀ ਐ ਸੁੱਕੀ ਵਾਲੀ?
ਉਹ ਵੀ ਓਦਾਂ ਹੀ ਬਣਦੀ ਏ ਬਸ ਪਿਆਜ -ਪਿਊਜ ਪਹਿਲੇ ਜਿਸ ਤਰ੍ਹਾਂ ਕੱਟ ਕੇ, ਉਹਨੂੰ ਭੁੰਨ ਲੋਓ, ਤੇ ਟਮਾ ਟਰ ਪਾਣੇ ਪਾ ਲੋੋ, ਨਹੀਂ ਤੇ ਦਹੀਂ ਪਾ ਲੋ, ਅਸੀਂ ਤੇ ਦਹੀਂ ਵਾਲੀ ਬਣਾਨੇ ਆ, ਦਹੀ ਪਾਵਾਂਗੇ। ਤੇ ਨਿਊਟਰੀ ਨੂੰ ਪਹਿਲਾਂ ਪਾਣੀ ਚ ਪਿਓ ਦੋ ਮਗਰੋਂ ਓਨੂੰ ਠੰਡੇ ਪਾਣੀ ਦੋ ਵਾਰੀ ਨਿਚੋੜ ਕੇ ਫੇਰ ਓਦੇ ਵਿੱਚ ਪਾ ਦਿਓ, ਫੇਰ ਓ ਸਿੰਮ ਤੇ ਰੱਖਦੋ।
ਬਣਾਈ ਏ ਪਰ ਕਿਸੇ ਨੇ ਖਾਦੀ ਨੀ।
ਹਾਂ, ਨ‌ਈ ਸਵਾਦ ਬਣਦੀ ਐ। ਅਸੀਂ ਪੁੱਛ ਕੇ ਈ ਬਣਾਨੇ ਆ। ਘਰ ਵਿੱਚੋਂ ਜੇ ਕੋਈ ਖਾਏਗਾ ਤਾਂ ਬਣਾਉਣੇ ਆ ਨ‌ਈ
ਨ‌ਈ ਚਲੋ ਅਹ ਕਿਸੇ ਵੇਲੇ ਆਪਣੀ ਮਰਜ਼ੀ ਨਾਲ ਵੀ ਨਾ ਹੋਵੇ ਕੁਛ ਫੇਰ ਵੀ ਬਣਾਣੀ ਪੈਂਦੀ ਏ।
ਨ‌ਈ ਸਵਾਦ ਬਣਦੀ ਏ।
ਸਾਡੇ ਵੀ ਅਗਰ ਕਿਸੇ ਵੇਲੇ ਬਣ ਜੇ ਤੇ ਅਸੀਂ ਫੇਰ ਖਾਂਦੇ ਈ ਨੀ। ਅੱਛਾ-ਅੱਛਾ, ਸਾਡੇ ਵੀ ਕਿਸੇ ਵੇਲੇ ਬਣਜ ਡੰਡੀਆਂ ਤੇ ਅਸੀਂ ਫੇਰ ਖਾਂਦੇ ਈ ਨੀ ਕਿਉਂਕਿ ਸਾਨੂੰ ਪਸੰਦ ਨੀ ਐ।
ਅੱਛਾ ਤੇ ਫੇਰ ਤੁਸੀਂ ਦੱਸਦੇ ਕਿਉੰ ਓ ਘਰਵਾਲੇ ਨੂੰ ਵੀ ਐਹ ਬਣਾ ਲੋ।
ਬਸ ਅੱਜ ਓ ਸੀ ਘਰ ਗੈਸਟ ਆਣੇ ਸੀ ਤੇ ਸੋਚਦੇ ਪਏ ਆ ਕੀ ਬਣਾਈਏ? ਤੇ ਫੇਰ ਸੋਚਦੇ ਆ ਰਾਜਮਾ ਧਰ ਲੈਨੇ ਆ ਅੱਜ ਨਾਲ। ਤੇ ਚਾਵਲ ਅੱਜ ਬਣਾਣੇ ਨੀ ਅੱਜ ਨਮਾਨਿਕਸਤੀ ਐ ਸ਼ੈਦ। ਬਸ ਜੀ ਓਹਦੇ ਕਰਕੇ ਰਾਜਮਾਂਹ, ਪਨੀਰ ਵਗੈਰਾ ਬਣਾ ਲਾਂਗੇ ਤੇ ਥੋੜਾ ਹੋ ਜਏਗਾ, ਹੋਰ ਦੇਖ ਲਾਂਗੇ ਕੁਛ ਦਹੀਂ ਵਗੈਰਾ ਰਾਇਤਾ ਵਗੈਰਾ ਪਾ ਲਾਂਗੇ। ਹੂੰ, ਬਸ ਹੁਣ ਗੈਸਟ ਆਣੇ ਨੇ। ਚਾਵਲ ਤੇ ਅੱਜ ਬਣਨੇ ਨੀ ਚਾਵਲ ਤੋਂ ਬਿਨਾਂ ਵੀ ਰਾਜਮਾ ਵਗੈਰਾ ਵੀ ਨੀ ਸਵਾਦ ਲੱਗਦੇ।
ਸਵਾਦ ਨੀ ਲੱਗਦੇ।
ਹੋਰ ਜਿੰਨਾ ਮਰਜ਼ੀ ਜੋ ਮਰਜ਼ੀ ਪਾਲੋ ਔਰ ਜੋਰ ਨਾਲ ਰਾਜਮਾ ਦੇ ਨਾਲ ਚਾਵਲ ਦਾ ਸਵ
ਚਾਵਲ ਨਾਲ ਓ ਕੋਬੀਨੇਸ਼ਨ ਹੁੰਦਾ ਨਾ।
ਕੋਬੀਨੇਸ਼ਨ‌ ਓਹੀ ਨਾ ਹੁਣ ਬਸ ਕੱਲ, ਕੱਲ ਕੜੀ ਚਾਵਲ ਮਕਾਏ ਨੇ ਅੱਜ, ਹੁਣ ਰਾਜਮਾ ਬਣ ਗਏ ਨੇ। ਹੁਣ ਕੱਲ ਫੇਰ ਨੀ ਕੁਛ ਲੱਭੇਗਾ। ਛੋਲੇ ਬਣਾ ਲਾਂਗੇ ਬਸ ਏਦਾਂ ਈ। ਕੀ ਕਰਨਾ ਸਬਜ਼ੀਆਂ ਵਗੈਰਾ ਨੂੰ ਵੇਖਣ ਦਾ ਦਿਲ ਨੀ ਕਰਦਾ। ਹੋਰ, ਹੁਣ ਜਿਹੜੇ ਜਿਹੜੀਆਂ ਚੀਜ਼ਾਂ ਸ ਸੁਆਦ ਲੱਗਦੀਆਂ ਨੇ ਓਨਾਂ ਨੂੰ ਟਾਈਮ ਲੱਗਦਾ ਜਿਵੇਂ ਕਟਲ, ਵਗੈਰਾ ਹੋ ਗਿਆ। ਕਟਲ ਨੂੰ ਫਿਰ ਓਨੂੰ ਪਹਿਲੇ ਟਾਈਮ ਬੜਾ ਲੱਗ ਜਾਂਦਾ। ਓਨੂੰ ਕੀ ਬਣਾਨਾ ਏ ਕਿਸੇ ਨੇ।
ਕੱਟਲ ਮੇ ਚੋਂ ਪਹਿਲੇ ਗਿਟਕਾਂ ਕੱਢੋ ਫੇਰ ਓਹਨੂੰ ਫਰਾਈ ਕਰੋ ਫੇਰ ਮਸਾਲਾ ਦਾ ਤਿਆਰ ਕਰੋ ਬੜਾ ਕੁਛ ਬਣਾਨਾ ਕਰਨਾ।
ਬਸ ਏ ਕਟਲ ਦਾ ਵੀ ਏਹੀ ਪੰਗਾ ਏ ਤੇ ਅਰਬੀ ਦਾ ਵੀ ਏਹੀ ਪੰਗਾ ਏ। ਹੁਣ ਅਰਬੀ ਵੀ ਬਣਾਲੋ ਪਹਿਲੇ ਤੇ ਕੱਟ ਕੱਟਣ ਲੱਗਿਆ ਸੋਚਣਾ ਪੈਂਦਾ ਕੱਟੇ ਕੌਣ ਕੱਟੇ ਕੌਣ ਪਹਿਲੇ ਹੱਥਾਂ ਤੇ ਖ਼ਾਰਿਸ਼ ਹੋਣ ਲੱਗ ਜਾਂਦੀ ਏ ਫੇਰ ਤੇਲ ਵਗੈਰਾ ਲਾਣਾ ਏ ਤੇ ਫੇਰ ਓਦੇ ਨਾਲ ਕੱਟ-ਕੁੱਟ ਕੇ।
ਸਾਡੇ ਘਰ ਐ ਇੱਕ ਬੰਦਾ ਚੋਪਰ ਰੱਖਿਆ ਹੋਇਆ ਮੈਂ। ਸਬਜ਼ੀਆਂ ਸੂਬਜ਼ੀਆਂ ਕੱਟਣ ਵਾਸਤੇ।
ਅੱਛਾ ਜੀ।
ਹਾਂ। ਓ ਇੱਕ ਬੰਦਾ ਸਾਡੇ ਘਰ ਨਾ ਚੋਪਰ ਨੀ ਮਤਲਬ ਕਿ ਬੰਦੇ ਨੂੰ ਬਣਾਇਆ ਦਾ ਚੋਪਰ ਸਬਜ਼ੀਆਂ ਕੱਟੋ, ਹੂੰ।
ਅੱਛਾ-ਅੱਛਾ। ਠੀ
ਚੋਪਰ ਦੇ ਅਸੀਂ ਦੋ ਲਿਆਂਦੇ ਸਾਡੇ ਦੋਵੇ ਈ ਖਰਾਬ ਹੋ ਗਏ, ਹੋਰ ਉਹ ਇੱਕ ਬੰਦਾ ਰੱਖਿਆ ਹੁੰਦਾ, ਚੋਪਰ ਬਈ ਤੁਸੀਂ ਸਬਜ਼ੀ ਸੁਬਜੀ ਕੱਟ ਕੇ ਦਿਓ ਮੈਨੂੰ ਸਾਨੂੰ ਅਸੀਂ ਸਬਜ਼ੀ ਤਾਂ ਬਣਾਵਾ।
ਅੱਛਾ ਅੱਛਾ।
ਹੋਰ।
ਚਲੋ ਏ ਵੀ ਠੀਕ ਐ ਜੀ ਕਿਸੇ ਨੇ ਤੜਕਾ ਲਾ ਲਿੱਤਾ, ਕਿਸੇ ਨੇ ਕੱਟ ਦਿੱਤੀ। ਰਲ ਮਿਲ ਕੇ ਹੋ ਜੇ ਕੰਮ ਜਿਹੜਾ।
ਹੁਣ ਨੀ ਕਟਿੰਗ ਹੋਈ ਪਈ ਏ ਹੁਣ ਬਸ। ਤੜਕਾ ਲਾਨਾ ਏ ਹੋਣ, ਮੈ ਹੁਣ ਲਵਾਂਗੀ ਤੜਕਾ।
ਅੱਛਾ ਅੱਛਾ, ਓ ਫਿਰ ਲੱਗਦਾ ਤੁਹਾਡੇ ਹੱਥ ਦੀਆਂ ਸਬਜ਼ੀਆਂ ਜ਼ਿਆਦਾ ਪਸੰਦ ਨੇ। ਸਾਰਿਆਂ ਨੂੰ, ਤੇ ਸਾਡੇ ਤੇ ਅਗਰ ਚਲੋ ਮੇਰੀ ਸੱਸ ਕਦੇ ਬਣਾ ਦੇ ਨਾ ਤੇ ਘਰ ਦੇ ਨਖਰੇ ਬੜੇ ਕਰਦੇ ਨੇ। ਉਹ ਕਹਿਣਗੇ ਨੇ ਨਮਕ ਨਮਕ ਫਿੱਕਾ ਪਾ ਤਾ ਏ ਇਹਨੇ, ਮਰਚ ਪਾ ਤੀ ਐ ਫਿੱਕੀ ਤੇ ਨੱਕ ਮੂੰਹ ਚਾੜਨਗੇ। ਤੇ ਉਹ ਫੇਰ ਹਾਰ ਕੇ ਫਿਰ ਕਹਿੰਦੇ ਨੇ ਆਪੇ ਬਣਾ ਕੇ ਖਾ ਲੋ, ਮੇਰੇ ਕੋਲ ਨੀ ਬਣਦੀਆਂ ਫਿਰ।
ਤੇ ਹੋਰ ਫੇਰ ਉਹ ਉਹ ਵੀ ਕੀ ਕਰੇ, ਇੱਕ ਨਾਲੇ ਟੈਮ ਲਾ ਕੇ ਤੁਾਨੂੰ ਸਬਜ਼ੀਆਂ ਬਣਾ ਕੇ ਦੇਵੇ। ਹੈਂ ਤੇ ਇੱਕ ਤੁਸੀਂ ਅੱਗੋਂ ਨਖਰੇ ਕਰੋ ਸਾਨੂੰ ਪਸੰਦ ਨੀ।
ਓ ਫੇਰ ਕੀ ਕਰਨਾ ਘਰ ਦੇ ਫੇਰ ਐਹੀ ਕਰਦੇ ਨੇ, ਓ ਫਿਰ ਕੀ ਕਰਨਾ, ਫਿਰ ਉਹ ਵੀ ਵਿਚਾਰੀ ਕੀ ਕਰੇ, ਓ ਫੇਰ ਬਣਾ ਦਿੰਦੀ ਏ, ਹੁਣ ਕੀ ਕਰੇ ਗੱਲਾਂ ਥੋੜਾ ਸੁਣਨੀਆਂ ਨੂੰਹਾਂ ਦੀਆਂ।
ਹੈਂ?
ਮੈਂ ਕਿਹਾ ਗੱਲਾਂ ਥੋੜਾ ਸੁਣਨੀਆਂ ਫੇਰ ਨੂੰਆ ਦੀਆਂ ਕੀ ਕਰਨਾ।
ਹਾਂ, ਹੋਰ ਕੀ।
ਹੋਰ ਸੁਣਾਓ, ਅੱਜ ਨਿਊਟਰੀ ਬਣਨੀ ਆ ਹੁਣ ਤੁਹਾਡੇ ਘਰ?
ਅੱਜ ਨਿਊਟਰੀ ਸਾਡੇ ਘਰ ਬਣਣੀ ਆ। ਵੇਖੋ ਹੁਣ ਕੌਣ ਖਾਂਦਾ ਤੇ ਕੌਣ ਨਹੀਂ ਖਾਂਦਾ। ਨਹੀਂ ਸਵਾਦ ਜਹੀ ਬਣਾਵਾਂਗੇ, ਰਸ ਪੀਸੀ ਬਣਾਵਾਂਗੇ ਨਾ, ਨਾ ਸੁੱਕੀ ਤੇ ਨਾ ਗਿੱਲੀ। ਦਹੀਂ ਪਾ ਕੇ, ਦਹੀਂ ਦੀ ਗ੍ਰੇਵੀ ਦੇ ਨਾਲ ਵੀ ਟੇਸਟ ਹੋ ਜਾਂਦਾ। ਹਾਂ, ਹੋਰ। ਖਾ ਲੈਣੀ ਚਾਹੀਦੀ ਜੋ ਮਿਲੇ ਨਾ ਚੀਜ਼ ਚੁਪ ਕੇ ਮੂ ਸਿਰ ਚੁੰਮ ਕੇ ਬਸ ਖਾ ਲੈਣੀ ਚਾਹੀਦੀ।
ਕੇ ਨਹੀਂ ਮੂੰਹ ਦੇ ਸਵਾਦ ਨੇ, ਖਾ ਪੀ ਕੇ, ਪੱਚ
ਮੂੰਹ ਦੇ ਸਵਾਦਾਂ ਪਿੱਛੇ ਸਰੀਰ ਖ਼ਰਾਬ ਹੋ ਜਾਂਦੇ ਨੇ। ਜਾਂ ਮੂੰਹ ਦੇ ਸਵਾਦ ਵੇਖ ਲੋ ਜਾਂ ਆਪਣਾ ਆਪਣੀ ਸਿਹਤ ਵੇਖਲੋ।
ਤੇ ਸਵਾਦ ਲੱਗਦੀਆਂ, ਸਿੰਪਲ ਖਾਣਾ ਤੇ ਅੱਜ ਕੱਲ ਕਿਸੇ ਨੂੰ ਸਵਾਦ ਨੀ ਲੱਗਦਾ।
ਰਾਤੀ ਵੇਖੋ ਆਲੂ ਕੋਈ ਖਾਂਦਾ ਤੇ ਹੈਨੀ ਸਾਡੇ ਘਰ ਕੋ ਇਕੱਠੀ ਫੈਮਲੀ ਏ ਨਾ ਤੇ ਉਹ ਜਠਾਣੀ ਦੇ ਬੱਚੇ ਖਾਂਦੇ ਨੇ ਆਲੂ ਖੁਸ਼ ਹੋ ਕੇ ਜਿੰਨੇ ਮਰਜ਼ੀ ਦੇ ਓਨਾਂ ਨੂੰ, ਹੁਣ ਰਾ ਤੇ ਇਹਨਾਂ ਨੂੰ ਆਲੂ ਬਣਾ ਦਾਂਗੇ ਆ ਤੇ ਖਾ ਲੈਣਗੇ, ਅਸੀਂ ਵੇਖਾਂਗੇ ਕੋਈ ਖਿਚੜੀ ਵਗੈਰਾ ਬਣਾ ਲਾ ਗੇ ਫੇਰ।
ਅੱਛਾ, ਖਿਚੜੀ ਫੇਰ ਆਏ ਤੇ ਅਨੁਮਾਨੀ ਗਾਸਤੀ ਆ।
ਅੱਛਾ ਅਨੁਮਾਨੀ ਗਾਸਤੀ ਸੱਚ, ਦੇਖੋ ਫੇਰ ਫੇਰ ਹੋਰ ਕੁਛ ਨੀ ਤੇ ਬਜ਼ਾਰੋਂ ਖਾਵਾਂਗੇ ਕੁਛ ਹੋਰ ਫਿਰ ਐਹੀ ਹੋ ਸਕਦਾ।
ਤੇ ਉਹ ਗੱਲ ਵੱਖਰੀ ਏ।
ਆਹੋ ਹੋਰ ਫਿਰ ਐਹੀ ਹੋ ਸਕਦਾ ਫੇਰ ਕੀ ਹੁਣ ਬਾਰ-ਬਾਰ ਹੁਣ ਇੱਕ ਵਾਸਤੇ ਮੈਂ ਆਲੂ ਬਣਾਵਾਂਗੀ, ਹੁਣ ਦੂਜੇ ਵਾਸਤੇ ਕੀ ਬਣਾਵਾਂਗੇ ਫੇਰ।
ਓ ਤੇ ਹੈ ਈ ਏ।
ਬਸ ਐਹੀ ਦਿੱਕਤ ਏ ਨਾ
ਬੱਚਿਆਂ ਨੂੰ ਆਦਤ ਪਾਣੀ ਚਾਈਦੀ ਸ਼ੁਰੂ ਤੋਂ ਹੀ ਸਭ ਕੁੱਝ ਖਾਣ ਦੀ।
ਅੱਛਾ ਬੱਚਿਆਂ ਨੂੰ ਅਜ ਗਿੱਝ ਗਏ ਹੋਏ ਨੇ ਆਪਣੇ ਸਾਬ ਨਾਲ ਮੰਗਦੇ ਨੇ। ਪਨੀਰ ਦੇ ਦੋ ਤਿੰਨੋ ਟਾਈਮ, ਮੈਗੀਆਂ ਬਣਾ ਦੋ, ਪੋਹੇ ਬਣਾ ਦੋ।
ਓਹੀ ਚੀਜ਼ਾਂ ਸਰੀਰ ਨੂੰ ਖ਼ਰਾਬ ਕਰਦੀਆਂ। ਮੈਗੀਆਂ ਵੀ ਖਰਾਬ ਕਰਦੀਆਂ, ਪਨੀਰ ਵੀ ਹੈਵੀ ਹੁੰਦਾ। ਪਨੀਰ ਕੇੜਾ ਅੱਜ ਕੱਲ੍ਹ ਅਸਲੀ ਆਂਦਾ। ਏ ਤੇ ਨਕਲੀ ਈ ਆਂਦਾ, ਸਭ 'ਚ ਮਿਲਾਵਟ ਹੋਈ ਦੀ।
ਹਰ ਚੀਜ਼ ਵਿੱਚ ਮਿਲਾਵਟ ਆ ਰੀ ਏ ਜੇਕਰ ਦੁੱਧ ਵਗੈਰਾ ਵੀ ਏ ਤੇ ਦੁੱਧ ਵੀ ਇਸ ਟਾਈਮ ਬਿਲਕੁਲ ਪਤਲਾ ਪਾਣੀ ਦੀ ਤਰ੍ਹਾਂ ਆਂਦਾ ਪਿਆ।
ਹੋਰ
ਕੁੱਛ ਗਰਮੀ ਏ ਗਾ ਗਰਮੀ 'ਚ ਦੁੱਧ ਹਾਂ ਦੁੱਧ ਵੈਸੇ
ਓ ਕੈਣਗੇ ਜਾਨਵਰ ਜਾਦਾ ਪਾਣੀ ਪੀ ਗੇ ਨੇ, ਓਨਾਂ ਨੇ ਦੁੱਧ ਪਤਲਾ ਦੇ ਦੋਧੀਆਂ ਨੂੰ ਦੋਰ ਹਾਂ ਕੈਣਗੇ ਪਾਣੀ ਜਾਦਾ ਪੀ ਗਈਆਂ ਤੇ ਦੁੱਧ ਪਤਲਾ ਹੋ ਗਿਆ।
ਬਸ ਏ ਦੁੱਧ ਵਗੈਰਾ ਪਤਲਾ ਖੁੱਦ ਏਨਾਂ ਦੀ ਮਿਲਾਵਟ ਹੁੰਦੀ ਏ। ਹੋਰ ਤੇ ਕੁਛ ਕੁਛ ਨੀ ਹੁੰਦਾ ਵੈਸੇ ਕੋਈ ਏਨਾ ਵੀ ਓ ਥੋੜਾ ਹੁੰਦਾ ਹੁਣ ਏਨਾ ਵੀ ਪਤਲਾ ਦੁੱਧ ਨੀ ਹੁੰਦਾ। ਜਿੰਨਾ ਅੱਜ ਕੱਲ ਦੇਣ ਲੱਗ ਗੇ ਨੇ। ਕਿਸੇ ਚੀਜ਼ ਦੇ ਵਿੱਚ ਵੀ ਨਾ ਪਿਓਰਟੀ ਰ‌ਈ ਨੀ ਐ ਬਈ ਕੋਈ ਚੀਜ਼ ਪਿਓਰ ਹੋਵੇ। ਹਰ ਚੀਜ਼ ਦੇ ਵਿੱਚ ਮਿਲਾਵਟ-ਹਰ ਚੀਜ਼ ਵਿੱਚ ਮਿਲਾਵਟ। ਹੋਰ ਖਾਣ ਵੇਲੇ ਖਾਈ ਵੀ ਜਾਂਦੇ ਨੇ, ਹੁਣ ਅਸੀਂ ਏ ਪਰਸੋਂ ਮਾਰਕੀਟ ਗਏ ਆਂ ਤੇ ਅਸੀਂ ਨਾ ਓ ਸਪਰਿੰਗ ਰੋਲ ਲੈ ਏ, ਬੱਚੇ ਮਗਰ ਪੈ ਗੇ। ਸਪਰਿੰਗ ਰੋਲ ਖਾਣੇ ਨੇ। ਸਪਰਿੰਗ ਰੋਲ ਦੇ ਵਿੱਚ ਏਨੇ-ਏਨੇ ਮੋਟੇ ਚੋਮਿਨ ਪਾਏ ਦੇ ਸੀ ਨਾ ਓਨਾਂ ਨੇ, ਮਲਬ ਕੇ ਨਿਰਾ ਹੀ ਮੈਦ- ਤੇ ਜੇੜੀ ਓਨਾਂ ਨੇ ਆਪਣਾ ਸਪਰਿੰਗ ਰੋਲ ਦੀ ਪਰਤ ਹੀ ਬਣਾਈ ਹੁੰਦੀ ਏ ਨਾ ਮੈਦੇ ਦੀ, ਓ ਵੀ ਏਡੀ ਮੋਟੀ ਸੀਗੀ ਮ ਮੇਦਾਂ ਹੀ ਮੂੰਹ ਵਿੱਚ ਆਂਦਾ ਪਿਆ ਸੀ ਨਿਰਾ, ਪਰ ਬੱਚੇ ਐਂ ਲੱਪੇ ਲਾ ਕੇ ਖਾਂਦੇ ਨੇ। ਬੱਚੇ ਕੈਂਦੇ ਨੇ ਖਾ ਲੀਏ ਬਸ ਮੈਦਾਂ ਜਿੰਨਾ ਅੰਦਰ ਜਾਂਦਾ।
ਭਾਵੇਂ ਮਗਰੋਂ ਤੰਗ ਪਏ ਹੋਣ।
ਬਾਦ 'ਚ ਤਾਂ ਹੁਣ ਅੱਜ ਕੱਲ੍ਹ ਮੌਸਮ ਐਸਾ ਆਇਆ ਫਰੂਟੀਆਂ ਚਲਦੀਆਂ ਪਈਆਂ ਨੇ। ਓ ਏਨਾਂ ਨੇ ਪਾਰਕ ਨੂੰ ਜਾਂਦੇ ਨੇ ਪੈਹੇ ਲੈ ਕੇ ਫਰੂਟੀਆਂ ਲੈ ਕੇ ਆ ਜਾਂਦੇ ਨੇ। ਓ ਕੱਲ ਵੀ ਦੀਆਂ ਖਾਂਸੀ ਕਰਦੇ ਪਏ ਨੇ, ਮੁੜਦੇ ਵੀ ਹੈਨੀ। ਹੁਣ ਸੁੱਖ ਨਾਲ ਖਤਮ ਹੋਈਆਂ ਨੇ, ਹੁਣ ਉਸ ਤੋਂ ਬਾਦ ਹਿਣ ਦਿੱਤੇ ਏਨਾਂ ਨੂੰ ਫਰੂਟੀ ਵਸਤੇ, ਹੁਣ ਬਸ ਏਨਾਂ ਨੂੰ ਕਿਆ ਵੀ ਹੁਣ
ਓਦੇ ਵਿੱਚ ਵੀ ਤੇ ਓਨਾ ਨੇ ਸਕਰੀਨ ਈ ਤੇ ਘੋਲੀ ਹੁੰਦੀ ਏ। ਕਲਰ, ਓ ਫੂਡ ਕਲਰ ਪਾਇਆ ਦਾ ਹੁੰਦਾ, ਬਰਫ਼ ਪਾਣੀ ਵਿੱਚ ਫੂਡ ਕਲਰ ਪਾ ਕੇ ਤੇ ਓਨੂੰ ਜਮਾ ਦਿੰਦੇ ਨੇ।
ਬਸ ਓ ਬਰਫ਼ ਖਾਣ ਵਸਤੇ ਬੱਚੇ ਬਰਫ਼ ਖਾਂਦੇ ਨੇ, ਹੋਰ ਕੁਛ ਨੀ।
ਅਰ ਹੋਣੇ ਨੇ, ਹੋਰ ਹੋਣਾ ਕੀ ਏ ਬੱਚਿਆਂ ਨੂੰ।
ਫਿਰ ਖਾਂਸੀ ਵਗੈਰਾ ਏਨਾਂ ਨੂੰ ਏਨੀ ਹੋ ਜਾਂਦੀ ਏ ਕੋਈ ਹੱਦ ਨ੍ਹੀ। ਫੇਰ ਸਾਰੀ ਰਾਤ ਖੰਘੋ, ਖਾ-ਖੂ ਕੇ ਤੇ ਵੇਲੇ ਹੋ ਜਾਂਦੇ ਨੇ। ਪਰਸ਼ਾਨੀ ਤੇ ਫੇਰ ਮਾਂ-ਪਿਓ ਵਾਸ
ਮਾਂ-ਪਿਓ ਪੈਸੇ ਲਾਏ ਫਰੀ ਦੇ ਨਾ ਤੇ।
ਉਹ ਫਿਰ ਦਵਾਈਆਂ ਵਕ, ਇੱਕ ਰੁਪਏ ਦੀ ਸਾਰੀ ਉਹ ਹੈ ਨੀ। ਤੇ ਮੁੜੋ, ਪੰਜ-ਪੰਜ ਸੌ ਰੁਪਏ ਦੇ ਦਜਾਈਆਂ ਤੇ ਲੱਗ ਜਾਂਦਾ ਐਮਰਜੈਂਸੀ ਪਰਚੀ ਕਟਾਓ। ਤੇ ਪੰਜ ਸੌ ਰੁਪਇਆ ਲੱਗ ਜਾਂਦਾ ਐ।
ਹੋਰ
ਕੀ ਕਰੇ ਬੰਦਾ ਫਿਰ।
ਬੱਚੇ ਮੁੜਦੇ ਹੀ ਨੀ ਨਾ ਸ਼ੂਗਰ ਹੋਏਗਾ ਇਹਨਾਂ ਦੇ ਸਕੂਲ ਖੁੱਲਣਗੇ ਬੱਚਿਆਂ ਦੇ। ਛੁ ਛੁੱਟੀਆਂ ਖਤਮ ਹੋਣਗੀਆਂ, ਹਾਂ।
ਹਾਂਜੀ?
ਰਹਿਗੇ ਅੱਠ-ਦਸ ਦਿਨ ਛੁੱਟੀਆਂ ਖ਼ਤਮ ਹੋਣ ਦੇ ਵਿੱਚ, ਫਿਰ ਸਕੂਲ ਜਾਣਗੇ ਤੇ ਫੇਰ ਅੱਧੇ ਦਿਨ ਵਾਸਤੇ ਥੋੜ੍ਹੀ ਸ਼ਾਂਤੀ ਆਉਂਦੀ।
ਹਾਂਜੀ ਚਲੋ ਠੀਕ ਏ ਮੈਨੂੰ ਨਾ ਕਿਸੇ ਦੀ ਕੋਲ ਆ ਰਹੀ ਐ ਮੈਂ ਤੁਹਾਨੂੰ ਬਾਅਦ ਵਿੱਚ ਕਰੂਗੀ, ਠੀਕ ਹੈ ਜੀ। ਸਾਸ਼ਰੀ ਕਾਲ।